ਹੇਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ, ਵਧੀਆ ਜੀ ਵਧੀਆ।
ਹਾਂ ਬਸ ਠੀਕ ਵਧੀਆ। ਇਲ, ਹੋਰ ਸੁਣਾਓ ਕੀ ਕਰ ਰੇ ਔ।
ਬਸ ਹੁਣੇ ਹੀ ਰੋਟੀ ਖਾ ਕੇ ਬੈਠੇ ਸੀ ਜੀ। ਤੁਸੀਂ ਖਾਲੀ ਰੋਟੀ।
ਹਾਂ, ਕੀ ਬਣਾਯਾ।
ਕੀ ਬੇਨੀਆਂ। ਅਸੀਂ ਤਾਂ ਭਿੰਡੀਆਂ ਬਣਾਈਆ ਜੀ।
ਭਿੰਡੀਆ ਮੇਰੀਆਂ ਆਪਣੀਆਂ ਫੇਵਰੇਟ ਨੇ।
ਹਾਂਜੀ।
ਵਧੀਆ।
ਹਾਂਜੀ-ਹਾਂਜੀ ਸਾਡੇ ਘਰ ਵੀ ਬੜੇ ਖੁਸ਼ ਹੋਕੇ ਖਾਂਦੇ ਨੇ ਜੀ ਸਭ ਖਾਂਦੇ। ਔਰ ਸਾਨੂੰ ਲੱਗਦਾ ਜੀ ਓਹ ਦਹੀਂ ਦੇ ਵਿੱਚ, ਦਹੀਂ ਨੂੰ ਸੋੜ ਦੇ ਨਾ। ਓ ਤੜਕਾ ਲਾੰਦੇ ਨੇ ਦਈ ਦੇ ਵਿਚ।
ਅੱਛਾ-ਅੱਛਾ। ਠੀਕ ਹੈ ਠੀਕ ਹੈ, ਦਹੀਂ ਨੂੰ ਤੜਕਾ ਲਾ ਕੇ ਠੀਕ ਹੈ, ਠੀਕ ਹੈ ਜੀ। ਹੋਰ ਦਾਲਾਂ ਵਿੱਚ।
ਦਾਲਾਂ ਵਿੱਚ ਇੱਕ ਦਾਲ ਆੰਦੀ ਏ ਜੀ ਮਾਂ-ਛੋਲਿਆਂ ਦੀ। ਓਹਨੂੰ ਹਿੰਦੀ ਚ ਪਤਾ ਨੀ ਕੀ ਕਹਿੰਦੇ ਨੇ।
ਠੀਕ ਹੈ ਠੀਕ ਹੈ, ਮਾਂ-ਛੋਲਿਆਂ ਦੀ।
ਹਾਂਜੀ, ਉਹ ਬੜੀ, ਵਧੀਆ ਲੱਗਦੀ ਹੈ ਜੀ।
ਹੂੰ,, ਮਾਂ-ਰਾਜਮਾ ਨੀ, ਠੀਕ ਲੱਗਦੇ?
ਮਾਂ-ਰਾਜਮਾਂ ਵੀ ਠੀਕ ਅ ਨ, ਪਰ ਮਾਂ-ਛੋਲਿਆਂ ਦੀ ਜਿਆਦਾ ਵਧੀਆ ਲਗਦੀ ਏ।
ਅੱਛਾ, ਠੀਕ ਏ। ਤੇ, ਮੈਨੂੰ ਮਾਂ-ਰਾਜਮਾਂ, ਚਿੱਟੇ ਛੋਲੇ।
ਅੱਛਾ-ਅੱਛਾ।
ਤੇ ਸਬਜ਼ੀਆਂ ਵਿੱਚ, ਉਹੀ ਭਿੰਡੀਆਂ, ਅਰਬੀ।
ਹਾਂ, ਐਹੀ ਜਿਆਦਾਤਰ, ਰਸ ਵਧੀਆ ਲੱਗਦੀਆਂ ਨੇ ਸਾਰਿਆਂ ਨੂੰ।
ਹਾਂ, ਭਿੰਡੀਆਂ, ਅਰਬੀ। ਤੇ, ਕਟਹਲ ਕਟਲ ਕਹਿੰਦੇ ਨੇ, ਜਾਂ ਕਟਹਲ ਕਹਿੰਦੇ ਨੇ, ਹਾਂ।
ਉਹ, ਉਹਦੇ ਜੀ ਤੇ, ਕੋਈ ਚੀਜ਼ ਨੀ ਹੈ, ਨਾ ਜੀ। ਉਹ ਤੇ, ਮਜ਼ਾ ਆ ਜਾਂਦਾ ਉਹਨੂੰ ਖਾ ਕੇ।
ਨਾਲ, ਸ਼ਾਹੀ ਪਨੀਰ।
ਸ਼ਾਹੀ ਪਨੀਰ, ਵਾਹ ਜੀ ਵਾਹ। ਨਾਲ, ਪਾਲਕ -ਪਨੀਰ ਹੋ ਗਿਆ।
ਹਮ
ਨਾਲ, ਤੰਦੂਰੀ ਰੋਟੀਆਂ, ਆਹ, ਹਾ ਮਜ਼ਾ ਆ ਜਾਂਦਾ ਜੀ।
ਪਾਲਕ, ਦਾ ਸਾਗ ਹੋ ਗਿਆ।
ਹਾਂ।
ਹੈਨਾ, ਤੇ ਮਕਈ, ਮੱਕੇ ਦੀਆਂ ਰੋਟੀਆਂ।
ਹਾਂ, ਸੋਇਆ ਚਾਂਪ ਹੋ ਗਈ। ਹੋਰ?
ਚਲੋ। ਹੋਰ, ਐ ਅਪਣਾ, ਆਲੂ-ਪੂੜੀ ਵੀ, ਵਧੀਆ ਲੱਗਦੀ ਏ, ਮੈਂ ਸੁਣਿਆ, ਤੁਹਾਨੂੰ।
ਹਾਂ-ਹਾਂ, ਆਲੂ-ਪੂੜੀ ਵਧੀਆ ਹੁੰਦੀ ਏ, ਹਾਂਜੀ-ਹਾਂਜੀ।
ਪੂੜੀ, ਆਲੂ ਅਹ ਛੋਲੇ-ਭਟੂਰੇ।
ਛੋਲੇ-ਭਟੂਰੇ ਤੇ, ਬਾ-ਕਮਾਲ ਐਥੇ ਬਣਦੇ ਨ।
ਬਹੁਤ, ਸਵਾਦ ਬਣਦੇ ਨੇ, ਪਰ ਸਰੀਰ ਵਾਸਤੇ ਹਾਂ, ਪਰ ਸਰੀਰ ਵਾਸਤੇ ਠੀਕ ਨਹੀਂ ਹੁੰਦੇ।
ਹੂੰ-ਹੂੰ, ਹੂੰ, ਤੇਲ ਜਿਆਦਾ ਪਾਂਦੇ, ਨਾ ਓਹਨਾਂ ਵਿੱਚ। ਤੇਲ ਦੇ ਪੂਰਾ ਹੂੰ, -ਹੂੰ। ਤੇਲ ਦੇ, ਵਿੱਚ ਪੂਰਾ ਲੱਥਪਥ ਹੁੰਦੇ ਨ।
ਹੂੰ, ਬਿਲਕੁਲ। ਹੋਰ ਤੁਸੀਂ ਸੁਣਾਓ, ਕੀ ਚੱਲ ਰਿਹਾ?
ਬਸ ਜੀ, ਬੈਠੇ ਆਂ ਜੀ।
ਆ ਜਾਓ, ਕਿਸੇ ਦਿਨ ਘਰ ਆ ਜਾਓ।
ਹਾਂ ਕੋਈ ਨੀ ਆਵਾਂਗੇ, ਤੁਸੀਂ ਆਓ, ਲਾਓ ਚੱਕਰ।
ਕੋਈ, ਨਹੀਂ ਮੈਂ ਆਵਾਂਗਾ।
ਹਾਂਜੀ -ਹਾਂਜੀ। ਲਓ ਚੱ
ਪਰਿਵਾਰ ਨਾਲ, ਆਵਾਂਗਾ ਮੈਂ ਨਾ।
ਹਮ- ਹਮ।
ਹੋਰ? ਆਪਣਾ, ਕਦੀ ਉੱਥੇ ਰੈਸਟੋਰੈਂਟ ਵਗੈਰਾ ਤੇ ਵੀ, ਗਏ ਹੋ ਕੇ ਨਹੀਂ?
ਹਾਂਜੀ, ਬਥੇਰੀ ਵਾਰੀ ਗਏ ਜੀ, ਇੱਥੇ ਬਹੁਤ ਵਧੀਆ- ਵਧੀਆ ਰੈਸਟੋਰੈਂਟ ਹੈਗੇ ਨੇ ਸਾਡੇ।
ਠੀਕ -ਠੀਕ ਹੈ। ਤੇ ਉੱਥੇ, ਉੱਥੇ ਕੀ ਖਾਣਾ ਪਸੰਦ, ਕਰਦੇ ਓ ਰੈਸਟੋਰੈਂਟ ਤੇ?
ਰੈਸਟੋਰੈਂਟ ਤੇ, ਬਾਲ -ਬੱਚੇ ਉਹੀ ਪਸੰਦ ਕਰਦੇ ਨ ਫਾਸਟ ਫੂਡ ਜਿਹਾ।
ਹਮ, ਅਰੇ ਅਸੀਂ ਇੱਧਰ ਰਾਜਸਥਾਨ ਵਿੱਚ ਜਾਈਦਾ ਹੈ, ਤੇ ਉੱਥੇ ਉਹ ਬਣਦੇ ਨੇ। ਅਹ, ਦਾਲ ਬਾਟੀ। ਦਾਲ ਬਾਟੀ, ਦਾਲ ਬਾਫਲੇ ਹਾਂ, ਉਹ ਪਤਾ ਕੀ ਹੁੰਦਾ ਹੈ। ਇਹ ਹੁੰਦਾ ਜੀ ਆਪਣਾ ਆਟਾ ਗੁੰਨ ਕੇ ਨਾ ਆਟਾ। ਉਹਦੇ ਪੇੜੇ ਬਣਾ ਕੇ ਤੇ ਉਹਨੂੰ ਇਹ ਜਿਹੜੇ ਕੀ ਕਹਿੰਦੇ ਨੇ। ਅੱਗ ਵਿੱਚ ਜਾਂ ਅੰਗਾਰਿਆਂ ਵਿੱਚ ਲੱਕੜ ਦੀ ਅੱਗ ਨਹੀਂ ਆੰਦੀ ਉਹ ਥੱਲੇ ਅੱਗ ਬੁੱਝ ਜਾਂਦੀ ਹੈ। ਤੇ ਜਾਂ ਉੱਥੇ ਰਾਜਸਥਾਨ ਤੇ ਇਹ ਕੰਨਸੈਪਟ ਹੈ ਕਿ ਜਿਸ ਤਰ੍ਹਾਂ ਉਹ ਨਹੀਂ ਹੁੰਦੇ ਉਪਲੇ, ਜਿਹਨੂੰ ਕਹਿੰਦੇ ਨੇ ਉਪਲੇ। ਹਾਂ ਗੋਹੇ ਉਹ ਉਹ ਸੁ ਹੋਏ ਉਹਨਾਂ ਉਹਨਾਂ ਨੂੰ ਪਹਿਲੇ ਬਾਲ ਕੇ ਨਾ ਤੇ ਉਹਦੇ ਉੱਪਰ ਦਾਲ ਬਣਾਦੇ ਨੇ ਤੂਅਰ ਦੀ, ਅਰਹਰ ਦੀ। ਤੇ ਉਹ ਫਿਰ ਜਿਸਲੇ ਸਾਰੇ ਬਲ ਜਾਂਦੇ ਨੇ ਅੰਗਾਰੇ ਬਣ ਜਾਂਦੇ ਨੇ ਉਹਨਾਂ ਦੇ ਵਿੱਚ ਉਹ ਪੇੜੇ ਰੱਖ ਦਿੰਦੇ ਨੇ। ਉਹ ਘੰਟਾ ਡੇਢ ਘੰਟਾ। ਐ ਪੇੜੇ ਵਿੱਚ ਰਹਿੰਦੇ ਨੇ ਐ ਨ ਸਿੱਕ ਜਾਂਦੇ ਨੇ, ਰੁੜ ਜਾਂਦੇ ਨੇ। ਫੇਰ ਉਹਨੂੰ ਦੇਸੀ ਘਿਓ ਲਗਾ ਕੇ ਜਾਂ ਉਹਨੂੰ ਓਦੇ ਦੋ ਦੋ ਤਿੰਨ-ਤਿੰਨ ਟੁਕੜੇ ਕਾਰਕੇ ਨਾ, ਤੇ ਦੇਸੀ ਘਿਓ ਦੇ ਵਿੱਚ ਪੂਰਾ ਐਂਝ ਡੁਬੋ ਕੇ
ਹੂੰ, ਹੂੰ, ਹੂੰ ਤੇ ਜਦੋ ਓਨੂੰ ਕੋਲਯਾਂ ਦੇ ਵਿੱਚ ਰੱਖਦੇ ਨੇ ਓ ਕਾਲੇ ਨੀ ਹੋ ਜਾਂਦੇ।
ਨਾ, ਨਾ, ਨਾ, ਬਿਲਕੁਲ ਨੀ ਹੁੰਦੇ, ਨਾ ਓ ਅੱਗ, ਅੱਗ ਵਗੈਰਾ ਧੂੰਆਂ ਵਗੈਰਾ ਸਬ ਖ਼ਤਮ ਹੋ ਜਾਂਦੈ ਨਾ, ਤੇ ਫੇਰ ਰੱਖਦੇ ਨੇ।
ਨਈ ਕੋਲੇ ਕੋਲੇ ਬੰਨ ਜਾਂਦੇ ਨਾ, ਓਨਾਂ ਦੇ ਕੋਲਯਾਂ ਦੀ ਕਾਲਕ ਨੀ ਲੱਗਦੀ।
ਨਈ, ਨਈ ਓ ਉਪਲਯਾਂ ਦੇ ਕੋਲੇ ਨੀ ਬਣਦੇ
ਅੱਛਾ।
ਨਾ ਉਹਨਾਂ ਦੇ ਕੋਇਲੇ ਨਹੀਂ ਬਣਦੇ ਕੋਇਲੇ ਤੇ ਲੱਕੜ ਦੇ ਬਣਦੇ ਨੇ ਸਿਰਫ। ਹਮ ਉਹ ਉੱਪਲੇ ਜਿਸ ਲ ਬਲ ਜਾਂਦੇ ਨੇ ਇੱਧਰ ਦਾਲ ਤਿਆਰ ਹੋ ਜਾਂਦੀ ਹੈ ਤੇ ਧੂੰਮਾਂ। ਔਰ ਅੱਗ ਖਤਮ ਜਦੋਂ ਹੋ ਜਾਂਦੀ ਹੈ। ਤੇ ਫਿਰ ਉਹਦੇ ਵਿੱਚੋਂ ਪੇੜੇ ਜਿਹੜੇ ਹੁੰਦੇ ਨੇ।
ਹਮ।
ਆਟੇ ਦੇ ਛੋਟੇ ਛੋਟੇ ਪੇੜੇ ਹੁੰਦੇ ਨੇ ਜਿਤਨਾ ਇੱਕ ਇੱਕ ਫੁਲਕੇ ਦਾ। ਪੇੜਾ ਨੀ ਹੁੰਦਾ ਵਾ ਓਨੇ ਓਨੇ ਹੀ ਪੇੜੇ ਹੁੰਦੇ ਨੇ ਤੇ ਉਹਨਾ ਨੂੰ ਫੇਰ ਨਾ ਉਹ ਅੰਗਾਰਿਆਂ ਦੇ ਵਿੱਚ ਦੱਬ ਦਿੰਦੇ ਨੇ ਉਹ ਘੰਟਾ ਖੰ ਵਿੱਚ ਪਏ ਰਹਿੰਦੇ ਨੇ ਤੇ ਸਿੱਕ ਜਾਂਦੇ ਨੇ ਵਧੀਆ। ਫੇਰ ਮਜ਼ਾ ਆਉਂਦਾ ਉਹਨੂੰ ਦਾਲ ਦੇ ਵਿੱਚ ਟੁਕੜੇ ਕਰਕੇ ਪਾਂਂਦੇ ਨੇ ਦੇਸੀ ਘਿਓ ਵੀ ਵਿੱਚ ਪਾ ਕੇ। ਤੇ ਓ ਕਦੀ ਖਾਓ ਮੈਂ ਕੈਂਦਾ ਵਈ ਮਜ਼ਾ ਆਜੇ।
ਲੱਗਦਾ ਹੋਏਗਾ ਨੂੰ ਤੇ
ਨਈ ਕੋਈ ਐਨਾ ਨਈ ਜਿੰਨਾ ਰੋਟੀ ਤਿਆਰ ਕਰਨ ਤੇ ਲੱਗਦੈ, ਓਨਾ ਈ ਲੱਗਦੈ, ਹੂੰ, ਹੂੰ। ਰਾਜਸਥਾਨ ਦੀਆਂ ਹਾਂ, ਕੋਈ ਨੀ ਜਦੋ ਆਓਗੇ ਤੇ ਏਈ ਬਣਾਵਾਂਗੇ ਆਪਾਂ, ਹੈ ਕੇ ਨੀ
ਕੋਈ ਨੀ ਲਾਨੇ ਆ ਜੀ ਚੱਕਰ, ਸਬ ਪਰਿਵਾਰ ਆਏਗਾ ਅਸੀ ਫੇਰ ਤੇ
ਬਿਲਕੁਲ, ਬਿਲਕੁਲ, ਤੇ ਏਕ ਆਪਣਾ ਕੀ ਕੈਂਦੇ ਨੇ ਓਨੂੰ ਓਦਰ ਰਾਜਸਥਾਨ ਇੱਚ ਕਚੋਰੀ, ਸਮੋਸੇ ਬੜੇ ਫੇਮਸ ਨੇ, ਆਲੂ ਵੜਾ
ਆਲੂ ਵ ੜਾ ਕੀ ਹੋਂਦੈ?
ਆਲੂ ਵੜਾ ਹੁੰਦੈ ਜੀ ਆਪਣਾ ਇੱਕ ਬੋਤ ਵਦੀਆ ਕੀ ਕੈਂਦੇ ਨੇ ਓਨੂੰ, ਸਬਜ਼ੀ ਜੀ ਆਲੂਆ ਦੀ ਤਿਯਾਰ ਕਰਦੇ ਨੇ ਵਦੀਆ ਸੁੱਕੀ ਤੇ ਵੇਸਨ ਹੁੰਦੈ ਬੜਾ ਗਾੜਾ, ਗਾੜਾ
ਅੱਛਾ।
ਤੇ ਓ ਸਬਜ਼ੀ ਨੂੰ ਐਂਜ, ਜਿਸ ਤਰਾਂ ਪਕੌੜੇ ਨੀ ਤੱਲਦੇ ਆਪਾਂ ਐਵੇਂ ਓਦੇ ਉੱਪਰ ਓ ਗਾੜਾ, ਗਾੜਾ ਵੇਸਨ ਲਗਾ ਕੇ, ਤੇ ਓਨੂੰ ਤੱਲਦੇ ਨੇ, ਤੇ ਓ ਐਨੇ ਸਵਾਦ ਬਣਦੇ ਨੇ ਨਾ
ਅੱਛਾ।
ਤੇ ਓ ਵੇਸਨ ਦੇ ਵਿੱਚ ਪੇਯਾ ਦਾ ਹੁੰਦੈ। ਮਿੱਠਾ ਸੋਡਾ
ਅੱਛਾ।
ਤੇ ਓ ਐਂਜ ਥੋੜਾ- ਥੋੜਾ ਫੁੱਲੇ ਦੇ ਹੁੰਦੇ ਨੇ। ਹਾਂ ਥੋੜੇ- ਥੋੜੇ ਫੁੱਲੇ ਦੇ ਹੋਂਦੇ ਨੇ। ਔਰ ਟੇਸਟ ਈ ਬੜਾ ਅਲਗ ਆਂਦੈ ਓਨਾਂ ਦਾ।
ਹੂੰ-ਹੂੰ-ਹੂੰ।
ਰਾਜਸਥਾਨ ਦੀਆਂ ਏ ਚੀਜ਼ਾਂ ਤੇ ਬੋਤ ਕਮਾਲ ਦੀਆਂ ਬਣਦੀਆਂ ਨੇ।
ਹੂੰ।
ਫਸਟ ਕਲਾਸ ਤੇ। ਆਪਣਾ ਹੋਰ, ਤੁਸੀ ਸੁਨਾਓ। ਆਪਣੇ ਇਲਾਕੇ ਚ ਕੀ ਫੇਮਸ ਏ?
ਆਪਨੇ ਇਲਾਕੇ ਚ ਐੱਧਰ ਬਾੱਸ ਐ ਛੋਲੇ-ਬਟੂਰੇ ਹੋਗੇ।
ਹੂੰ।
ਨਾਨ- ਨੂਨ ਹੋਗੇ। ਬਾੱਸ ਐਈ ਜਾਦਾਤਰ ਫੇਮਸ ਏ।
ਠੀਕ ਐ। ਇਹ ਇੱਧਰ ਆਪਣੇ ਇੱਧਰ ਕੀ ਕਹਿੰਦੇ ਨੇ। ਕਚੋਰੀ ਵਗੈਰਾ ਤਾਂ ਨਹੀਂ ਬਣਦੀ ਹਨਾ।
ਕਚੋਰੀ ਬਣਦੀ ਏ। ਕੋਈ - ਕੋਈ ਬੰਦਾ ਬਣਾਉਂਦਾ ਵਿਰਲੇ ਵਿਰਲੇ।
ਅੱਛਾ। ਨਹੀਂ ਪਰ ਮੈਂ ਸੁਣਿਆ ਏਧਰ ਉਹ- ਉਹ ਵਰਾਇਟੀ ਨਹੀਂ ਬਣਦੀ। ਜੋ ਰਾਜਸਥਾਨ ਐਮ ਪੀ ਚ ਹਾਂ। ਉਹ ਤੇ ਆਈ ਸਮੋਸੇ ਸਮੋਸੇ ਵਾਲੀ ਜਿਹੜੀ ਫੀਲਿੰਗ ਹੁੰਦੀ ਐ। ਨਾ ਉਹ ਮਸਾਲਾ ਓਹੀ। ਭਰ ਦਿੰਦੇ ਨੇ ਕਚੋਰੀ ਚ ਵੀ। ਜਦਕਿ ਕਚੋਰੀ ਦਾ ਮਸਾਲਾ ਕੁਛ ਹੋਰ ਹੁੰਦਾ ਏ। ਉਹ ਮਾਂਹ ਦੀ ਦਾਲ ਦਾ
ਹਾਂ। ਮੈਂ ਸੁਨਯੈ ਦਾਲ ਪਾਂਦੇ ਨੇ ਓਦੇ ਚ'ਕਦੀ ਖਾਧੀ ਨੀ, ਖਵਾਓ ਕਦੀ।
ਪਰ ਕੋਈ ਨੀ ਤੁਸੀ ਆਓ। ਐ ਦੋ-ਤਿੰਨ ਚੀਜ਼ਾਂ ਜ਼ਰੂਰ ਤਿਆਰ ਕਰਾਂਗੇ।
ਹਾਂਜੀ- ਹਾਂਜੀ ਲਾਨੇ ਆ ਚੱਕਰ ਵੱਸ ਹੁਨ।
ਹਾਂ। ਬਿਲਕੁਲ-ਬਿਲਕੁਲ।
ਅਗਲੇ ਮਹੀਨੇ ਆਪਾ ਘੁੰਮਨ ਜਾਣੈ। ਬਾੱਸ ਦੇਖਦੇ ਆਂ। ਓਥੋਂ ਆਕੇ ਤਹਾਡੇ ਘਾੱਰ ਆਨੇ ਆ।
ਹਾ। ਓ ਫੇਰ ਆਓ ਤੁਸੀ, ਤੇ ਇੱਕ ਦੋ ਦਿਨ ਪੈਲੋਂ ਦਾੱਸ ਦੇਨਾ ਸਾਨੂੰ ਤੇ ਫੇਰ ਆਪਾਂ। ਓਈ ਤਿਆਰ ਕਾਰਲਾਂਗੇ ਕਿਓਕਿ ਏ- ਏ। ਥੋੜਾ ਐਦੇ ਵਿੱਚ ਨਾ ਓ ਸਮੱਗਰੀ ਥੋੜੀ। ਸਪੈਸ਼ਲੀ ਹੋਂਦੀ ਏ। ਤੇ ਓ ਪੈਲੇ ਅਰੇਂਜਮੈਂਟ ਕਰਨਾ ਪਏਗਾ‌, ਹਨਾ।
ਅੱਛਾ- ਅੱਛਾ
ਬਾਕੀ ਜਦੋ ਆਓਗੇ ਫੇਰ ਦੇਖਲਾਂਗੇ, ਹੈਨਾ। ਤੇ ਔਰ ਰਾਜਸਥਾਨ ਵਿੱਚ ਆਪਣਾ ਇੱਕ ਓ ਬਣਦੇ ਨੇ, ਪੋਹੇ। ਹਾਂ, ਉਹ ਚਾਵਲ ਹੁੰਦੇ ਨਾ। ਚਾਵਲ- ਚਾਵਲਾਂ ਨੂੰ ਕੁਛ। ਪ੍ਰੋਸੈਸ ਕਰਕੇ ਉਹਨਾਂ ਨੂੰ ਨਾ ਐਵੇਂ ਚਪਟਾ ਕਰ ਦਿੱਤਾ ਜਾਂਦਾ।
ਅੱਛਾ।
ਤੇ ਉਹ ਸੁਕਾ ਕੇ, ਉਹਨੂੰ ਪੋਹੇ ਕਹਿੰਦੇ ਨੇ ਤੇ ਉਹ ਮਤਲਬ ਹੈਲਥੀ ਫੂਡ ਏ। ਹੈਲਦੀ ਫੂਡ। ਹਾਂ। ਤੇ ਜਲੇਬੀਆਂ ਬਹੁਤ ਵਧੀਆ ਬਣਦੀਆਂ ਨੇ ਰਾਜਸਥਾਨ ਵਿੱਚ।
ਅੱਛਾ।
ਜਲੇਬੀ ਬਹੁਤ ਵਧੀਆ ਬਣਦੀ ਏ ਰਾਜਸਥਾਨ ਵਿੱਚ।
ਹੂ ਹੂ - ਹੂ ਸੁਣਿਆ ਮੈਂ।
ਹੂ। ਬਾਕੀ ਚਲੋ। ਜਦੋਂ ਆਓਗੇ ਤੇ ਛਕਾਵਾਂਗੇ ਤੁਹਾਨੂੰ।
ਹਾਂਜੀ - ਹਾਂਜੀ ਜ਼ਰੂਰ।
ਤੇ ਏਧਰ ਆਪਣੇ ਇਲਾਕਿਆਂ ਚ ਜਲੇਬੀ ਦਾ ਉਹ ਜਾਇਕਾ ਨਹੀਂ ਹੁੰਦਾ। ਬਹੁਤ ਮੋਟੀ ਬਣਾਉਂਦੇ ਨੇ ਜਲੇਬੀ ਨਾ ਤੇ, ਹਾਂ। ਰਾਜਸਥਾਨ ਵਿੱਚ ਜਿਹੜੀ ਜਲੇਬੀ ਹੁੰਦੀ ਏ ਨਾ। ਉਹ ਪਤਲੀ ਹੁੰਦੀ ਏ ਕੜਕ ਹੁੰਦੀ ਏ। ਔਰ ਉਹਦੇ ਵਿੱਚ ਨਾ ਖੱਟਾਪਨ ਮਹਿਸੂਸ ਹੋਏਗਾ। ਤੁਹਾਨੂੰ ਹਾਂ ਹਾਂ - ਹਾਂ ਹਾਂ।
ਅੱਛਾ ਜੀ।
ਹਾਂਜੀ ਹਾਂਜੀ, ਸਿਰਫ ਇਹ ਇੱਕ ਦੋ ਸੈਕਿੰਡ ਹੋਲਡ ਕਰੋ ਜਰਾ।
ਹਾਂਜੀ।
ਤੇ ਕੋਈ ਨੀ, ਜਦੋਂ ਆਉਗੇ ਨਾ ਤੁਸੀਂ, ਤੇ ਮੈਂ ਤੁਹਾਨੂੰ ਹਾਂ, ਮੈਂ ਤੁਹਾਨੂੰ ਐਹ ਜਿਹੜੀਆਂ ਜਿਹੜੀਆਂ ਡਿਸ਼ਾਂ ਦੱਸੀਆਂ ਨਾ ਇਹ ਸਭ ਛਕਾਵਾਂਗਾ ਹਨਾ।
ਹਾਂਜੀ ਹਾਂਜੀ।
ਤੇ ਹੋਰ, ਫੇਰ ਕਦੋਂ ਤੱਕ ਤੁਹਾਡੀ ਪਲਾਨਿੰਗ ਆਣ ਦੀ।
ਅਗਲੇ ਮਹੀਨੇ ਤੇ ਆਪਾਂ ਜਾਣਾ ਜੀ ਘੁੰਮਣ ਜਾਣਾ, ਉਸ ਤੋਂ ਬਾਅਦ ਦੇਖਦੇ ਆ, ਤੁਸੀਂ ਚੱਲਣਾ ਨਾਲ?
ਹਾਂ, ਉਹ ਤੁਸੀਂ ਮੈਨੂੰ ਥੋੜੇ ਦਿਨ ਪਹਿਲੋਂ ਪੁੱਛ ਲੈਣਾ, ਤੇ ਜਿਸ ਤਰ੍ਹਾਂ ਪ੍ਰੋਗਰਾਮ ਬਣਿਆ ਨਾ
ਹਾਂਜੀ ਹਾਂਜੀ, ਗੱਡੀ ਤੇ ਜਾਣਾ ਅਸੀਂ ਆਪਣੀ, ਇੱਕ ਦੋ ਬੰਦਿਆਂ ਦੀ ਸੀਟ
ਹਾ ਚਲੋ ਠੀਕ ਐ ਭਾਈ ਸਾਹਿਬ, ਓਕੇ ਸਤਿ ਸ੍ਰੀ ਅਕਾਲ।